ਹੈਲੋ ਸਤਿ ਸ਼੍ਰੀ ਅਕਾਲ ਸਿ ਸ਼੍ਰੀ ਅਕਾਲ ਕੀ ਹਾਲ
ਬਸ ਮੈਂ ਵੀ ਵਧੀਆ ਵਾਂ ਬੈਠੀ ਸੀ ਮੈਂ ਕਿਹਾ ਕਰਾਂ ਗੱਲ
ਹਾਂਜੀ ਕਾਫੀ ਟਾਈਮ ਹੋ ਗਿਆ ਗੱਲ ਹੀ ਨਹੀਂ ਤੁਹਾਡੀ ਤੁਸੀਂ ਕਦੇ ਫੋਨ ਹੀ ਨਹੀਂ ਕਰਦੇ
ਨਹੀਂ ਨਹੀਂ ਮੈਂ ਫੋਨ ਐਵੇਂ ਨਾ ਕੋੋ ਮੈਂ ਕਰਨੀ ਆ ਫੋਨ ਤੁਹਾਨੂੰ ਬਸ ਦੇਖੋ ਬਸ ਦੇਖੋ ਪਤਾ ਕਿ ਟਾਈਮ ਤਾਂ ਥੋੜ੍ਹਾ ਹੈਗਾ ਵੀ ਕਿਉਂਕਿ ਬੱਚੇ ਦੇਖੋ ਛੁੱਟੀਆਂ ਪੈ ਗਈਆਂ ਨੇ ਕਾਰ ਗਲੂ ਪੀਂਦੇ ਨੇ ਅੰਦਰ ਮੇਰਾ ਫੋਨ
ਹਾਂ ਬਿਲਕੁਲ ਬੱਚੇ ਤੇ ਵੇਖੋ ਛੁੱਟੀਆਂ ਪਈਆਂ ਵੀਆਂ ਨੇ ਲਹੂ ਪੀਂਦੇ ਬੱਚੇ ਘਰ ਕੁਛਰ ਨੀ ਕਰਦੇ
ਕਦੀ ਕਹਿੰਦੀ ਪੀ ਵੀ ਹੋ ਗਿਆ ਕਹਿੰਦੀ ਬਬਾੀ ਹੋ ਗਿਆ ਹ ਸੋਰਸ ਹੀਦਾ ਕੀ ਕੁੱਛ ਨੂੰ ਹੈ ਨਾ ਵੇਖੋ ਫਿਰ ਮੈਂ ਵੀ ਬਸ ਫਿਰ ਮੈਂ ਵੀ ਕਹਿੰਦੀ ਹਾਂ ਚਲੋ ਕਰ ਲਓ ਜਿੰਨੀ ਕਰਨੀ ਸਕੂਲ ਇੱਕ ਵਾਰੀ ਸ਼ੁਰੂ ਹੋ ਜਾ ਫਿਰ ਤੁਹਾਡਾ ਟਾਈਮ ਟਬਲ ਬਣ ਜਾਣਾ ਪ੍ਰੋਪਰ ਹੈਾ ਹਾਂਜੀ